ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਭਾਜੀ ਹੋਰ ਠੀਕ ਹੋ। ਹੋਰ ਵਧੀਆ ਵਧੀਆ ਹੋਰ ਕੀ ਕਰਦੇ ਸੀ।
ਉਹ ਮੈਂ ਤੁਹਾਨੂੰ ਫੋਨ ਨਾ ਇਸ ਕਰਕੇ ਕੀਤਾ ਸੀ ਵੀ ਸਾਡੇ ਇੱਧਰ ਨਾ ਉਹ ਗੰਦਗੀ।
ਮੈਂ ਵੀ ਉਹੀ ਤੁਹਾਨੂੰ ਫੋਨ ਕੀਤਾ ਸੀ। ਫੋਨ ਮੈਂ ਕੀਤਾ ਸੀ ਨਾ ਤਾਂ ਹੀ ਕਰਕੇ ਤੁਹਾਨੂੰ। ਕੀ ਤੁਹਾਨੂੰ ਪਤਾ। ਉਹ ਸਵੇਰੇ ਨਾਲੀ ਸਾਫ਼ ਕਰਨ ਵਾਲੇ ਆਏ ਸੀਗੇ।
ਹਾਂਜੀ, ਮੈਂ ਉਸ ਟਾਈਮ ਘਰ ਸੀ ਨਹੀਂ ਮੈਂ ਬਾਹਰ ਕਿੱਧਰੇ ਗਿਆ ਹੋਇਆ ਸੀ ਮੈਨੂੰ। ਘਰਦਿਆਂ ਨੇ ਦੱਸਿਆ ਬਈ ਇਹਨਾਂ ਨੇ ਤਾਂ ਸਫ਼ਾਈ ਕੋਈ ਨੀ ਕੀਤੀ। ਗੰਦ ਨਾਲੀ ਚੋਂ ਕੱਢ ਕੇ ਬਾਹਰ ਹੀ ਸੁੱਟ
ਹਾਂਜੀ-ਹਾਂਜੀ, ਹਾਂਜੀ ਬਿਲਕੁਲ। ਮੈਂ ਵੀ ਤਾਂ ਹੀ ਫੋਨ ਕਰ ਰਹੀ ਸੀ। ਤੁਹਾਨੂੰ ਕਿ ਉਹਨਾਂ ਨੇ ਨਾ ਨਾਲੀ ਚੋਂ ਬਾਹਰ ਸੁੱਟ ਤਾ ਗੰਦ। ਤੇ ਉਹ ਇਕੱਠਾ ਕਰਕੇ ਲੈ ਕੇ ਨੀ ਗਏ ਨਾਲੇ ਉਹ ਸਵੱਛ ਭਾਰਤ ਵਾਲਾ ਵੀ ਨੀ ਆਇਆ ਤਿੰਨ ਦਿਨ ਤੋਂ।
ਹਾਂਜੀ ਤੇ ਉਸ ਕਰਕੇ ਨਾ ਲੋਕਾਂ ਦੇ। ਪੈਰਾਂ 'ਚ ਲੱਗ ਲੱਗ ਕੇ ਉਹ ਸਾਡੇ ਘਰ ਵੀ ਆਇਆ ਤੇ ਲੋਕਾਂ ਦੇ ਘਰੇ ਵੀ ਚਲਾ ਗਿਆ। ਉਹ ਮਤਲਬ ਹੋਰ ਜ਼ਿਆਦਾ ਫੈਲ ਗਿਆ। ਤੇ ਤੁਸੀਂ ਜਾਣਦੇ ਓ ਕਿਸੇ ਨੂੰ ਮਤਲਬ।
ਮੈਂ ਤੁਹਾਨੂੰ ਫੋਨ ਇਸ ਲਈ ਕੀਤਾ ਸੀਗਾ। ਮੈਂ ਕਿਹਾ ਉਹ ਜਿਹੜਾ ਮਹੱਲੇ ਦਾ ਐਮ ਸੀ। ਉਹ ਤੁਹਾਡਾ ਜਾਣਕਾਰ ਐ ਨਾ।
ਹੈਗਾ ਤਾਂ ਜਾਣਕਾਰ ਪਰ ਮੈਂ ਪਤਾ ਨੀ ਹੁਣ ਫੋਨ ਫੋਨ ਚੱਕੇ ਨਾ ਚੱਕੇ। ਮੈਂ ਵੇਖਦਾ ਕਰਕੇ ਉਹਨੂੰ ਇੱਕ ਵਾਰੀ।
ਚੱਕਦੇ ਨਹੀਂ ਵੱਡੇ ਬੰਦੇ ਨੇ ਉਹ ਸਰਕਾਰੀ ਬੰਦੇ ਨੇ ਉਹ ਕਿੱਥੇ ਫੋਨ ਚੁੱਕਦੇ ਨੇ ਤੇ ਮੈਂ ਸੋਚ ਰਹੀ ਸੀ। ਮੈਂ ਇਹਨਾਂ ਨਾਲ ਵੀ ਗੱਲ ਕੀਤੀ। ਕੀਤੀ ਕਿ ਆਪਾਂ ਨਾ ਸਵੇਰੇ ਮਹੱਲੇ ਦੇ ਬੰਦੇ ਇੱਕ ਠੇ ਹੋ ਕੇ ਉਹਦੇ ਘਰ ਚੱਲਦੇ ਆ ਜਾਂ ਜਿਦ ਉਹ ਜਿੱਥੇ ਓਦਾ ਦਫ਼ਤਰ ਆ ਉੱਥੇ ਚੱਲਦੇ ਆ।
ਉਹ ਤੇ ਸਾਨੂੰ ਮਹੱਲੇ ਦੇ ਸਾਰੇ ਗਲੀ ਵਾਲਿਆਂ ਨੂੰ ਇਕੱਠੇ ਹੋ ਕੇ ਜਾਣਾ ਪੈਣਾ ਨਾ ਉੱਧਰ।
ਹਾਂਜੀ ਹਾਂਜੀ, ਉਹੀ ਕਹਿ ਰਹੀ ਹਾਂ ਤੁਸੀਂ ਵੀ।
ਕਿਉਂਕਿ ਜੇ ਆਪਾਂ ਹਾਂਜੀ ਹਾਂਜੀ। ਮੈਂ ਆਪਣੀ ਵਹੁਟੀ ਨਾਲ ਸਲਾਹ ਕਰ ਲੈਣਾ ਇੱਕ ਵਾਰੀ।
ਹਾਂਜੀ-ਹਾਂਜੀ, ਵਹੁਟੀ ਨਾਲ ਸਲਾਹ ਕਰ ਲੋ ਤੇ ਮੈਂ ਕਹਿ ਰਹੀ ਸੀ। ਸਮੱਸਿਆ ਤਾਂ ਸਾਡੀ ਐ ਨਾ।
ਹਾਂ, ਜਾਣਾ ਤੇ ਆਪਾਂ ਨੂੰ ਹੀ ਪੈ ਪਏਗਾ ਕਿਉਂਕਿ। ਨਾ ਜਾਣਗੇ ਨਾ ਤੇ ਉਹਨਾਂ ਨੇ ਫੇਰ ਵੀ ਕੁਝ ਨੀ ਕਰਨਾ ਉਹਨਾਂ ਨੇ। ਕਿ ਬੰਦਿਆਂ ਨੂੰ ਕਹਿ ਦੇਣਾ ਬਈ ਹਾਂ ਕਰ ਬੰਦਿਆਂ ਨੇ ਕਰਨਾ ਕੋਈ ਨੀ।
ਹਾਂਜੀ ਹਾਂਜੀ, ਕਿਉਂਕਿ ਦੇਖੋ ਸਾਡੇ ਵੀ ਬੱਚੇ ਐਵੇਂ ਗੰਦਗੀ ਆਏਗੀ, ਸਾਡੇ ਵੀ ਬੱਚੇ ਬਿਮਾਰ ਹੋਣਗੇ ਹਨਾ। ਜੋ ਅੱਜ ਕੱਲ੍ਹ ਮ ਡੇਂਗੂ ਮਲੇਰੀਆ ਇੱਕ ਮਿੰਟ ਵਿੱਚ ਫੈਲ ਜਾਂਦਾ ਗੰਦਗੀ ਨਾਲ ਹੀ ਫੈਲਦਾ। ਉਹ ਪਹਿਲੇ ਸਵੱਛ ਭਾਰਤ ਵਾਲਾ ਰੋਜ਼ ਆਂਦਾ ਸੀ ਹੁਣ ਦੇਖ ਲਓ ਤੀਜੇ ਚੌਥੇ ਦਿਨ ਵੀ ਨੀ ਆਂਦਾ ਨਾਲੇ ਓ। ਨਾਲੀਆਂ ਦਾ ਜਿਹੜਾ ਗੰਦ ਏ ਉਹ ਬਾਹਰ ਸੁੱਟ ਗਏ ਨੇ ਬਈ ਜਾ ਤੇ ਤੁਸੀਂ ਉਹਨੂੰ ਨਾਲ ਦੇ ਨਾਲ ਚੱਕ ਕੇ ਲੈ ਕੇ ਜਾਓ।
ਉਹ ਤੇ ਸਾਨੂੰ, ਵਿੱਚ ਵੀ ਜਾਣਾ ਪਏਗਾ ਨਾ। ਆਪਣੇ ਨਗਰ ਨਿਗਮ ਦੇ ਵਿੱਚ ਵੀ ਜਾਣਾ ਪਏਗਾ ਨਾ। ਉਹ ਤੋਂ ਇਹ ਸਮੱਸਿਆ ਲੈ ਕੇ- ਇੱਕ ਵਾਰੀ ਉਹ
ਹਾਂ ਹਾਂ, ਨਗਮ ਨਗਮ ਵੀ ਚੱਲਾਂਗੇ ਪਰ ਪਹਿਲੇ ਤਾਂ ਸਾਨੂੰ ਐਮ ਸੀ ਨੂੰ ਕਹਿਣਾ ਪਏਗਾ ਨਾ। ਪਹਿਲੇ ਤਾਂ ਐਮ ਸੀ ਜੇ ਐਮ ਸੀ ਨਹੀਂ ਸੁਣਨੇਗਾ ਫਿਰ ਅਸੀਂ ਨਗਰ ਨਿਗਮ ਚੱਲਾਂਗੇ ਨਾ।
ਐਮ ਸੀ ਤੇ ਸਾਡੇ ਕੋਲ ਲਾਸਟ ਓਪਸ਼ਨ ਮਤਲਬ ਆਖਰੀ ਰਸਤਾ ਹੈਗਾ ਈ।
ਹਾਂਜੀ ਹਾਂਜੀ, ਇੱਕ ਇੱਕ ਇੱਕ। ਇੱਕ ਹਾਂਜੀ ਹਾਂਜੀ, ਇੱਕ ਦਰਖਾਸਤ ਅਸੀਂ ਨਾ ਉੱਥੇ ਵੀ ਦੇ ਦੀਨੇ ਆ ਨਗਰ ਨਿਗਮ ਵੀ ਦੇ ਦੀ ਨੇ ਆ।
ਹਾਂਜੀ ਹਾਂਜੀ,
ਹਨਾ ਤੇ ਤੁਸੀਂ ਵੀ ਗੱਲ ਕਰ ਲਓ ਆਸ ਪੜੋਸ ਦੇ ਜਿਹੜੇ ਵੀ ਚਾਰ ਪੰਜ ਜਣੇ ਹੈਗੇ ਆਪਾਂ ਸਾਰੇ ਕੱਠੇ ਇਕੱਠੇ ਹੋ ਕੇ ਉੱਥੇ ਚੱਲਦੇ ਆ। ਕਿਉਂਕਿ ਦੇਖੋ ਬਿਮਾਰੀ ਆਏਗੀ ਸਾਡੇ ਘਰ ਬਿਮਾਰੀ ਆਏਗੀ ਫਿਰ ਬਿਮਾਰੀਆਂ ਤੇ ਪੈਸਾ ਲਾਈਏ।
ਹਾਂ। ਅੱਜ ਕੱਲ੍ਹ ਬਿਮਾਰੀਆਂ ਸੌਖੀਆਂ ਹੈਗੀਆਂ ਬਚਾਉਣੀਆਂ।
ਸਹੀ ਗੱਲ ਹੈ, ਸਹੀ ਗੱਲ ਹੈ। ਹੁਣੇ ਵੀ ਦੇਖੋ ਵੀ ਪਿੱਛੇ ਵੀ ਮੇਰੀ ਕੁੜੀ ਐਡਮਿਟ ਸੀਗੀ। ਠੀਕ ਉਹਨੂੰ ਲੂ ਅ ਟੱਟੀਆਂ ਜਿਹੀ ਲੱਗ ਗਈ ਸੀ। ਤਾਂ ਕਰਕੇ ਉਹਨੂੰ ਐਡਮਿਟ ਕੀਤਾ ਸੀ। ਇੱਕ ਦਿਨ ਕੀਤਾ, ਦੋ ਦਿਨ ਕੀਤਾ, ਫਿਰ ਪੰਜ ਦਿਨ ਉਹ ਐਡਮਿਟ ਰਹੀ। ਫਿਰ ਉਹੀ ਹੈ ਨਾ। ਦੇਖੋ, ਜ ਜਿਹੜਾ ਖਾਣ ਪੀਣ ਆਪਾਂ ਕਰਾਂਗੇ। ਹਾਂ, ਜਿਹੜਾ ਖਾਣ -ਪੀਣ ਆਪਾਂ ਕਰਾਂਗੇ ਉ ਉਵੇਂ ਦਾ ਹੀ ਅੱਗੇ ਹੋਏਗਾ। ਜੇ ਆਪਾਂ ਵਧੀਆ ਨਹੀਂ ਖਾਵਾਂ -ਪੀਆਗੇ ਹਾਂਜੀ ਹਾਂਜੀ।
ਤੇ ਮੈਂ ਇੱਕ ਵਾਰੀ ਨਾ ਆਪਣੀ ਵੋਟੀ ਨਾਲ ਸਲਾਹ ਕਰਦਾ ਉਹਦੀ ਜਿਹੜੀਆਂ ਵੀ ਉਹਨਾਂ ਦੀ ਜਾਣਕਾਰ ਹੈਗੀਆਂ ਨੇ ਉਹਨਾਂ ਨਾਲ ਸਲਾਹ ਕਰਕੇ ਤੇ ਇਕੱਠੇ ਹੋ ਕੇ ਚਲਦੇ ਆ। ਮੈਂ ਇੱਕ ਦੋ ਦਿਨਾਂ ਤੱਕ ਪ੍ਰੋਗਰਾਮ ਬਣਾ ਲੈਂਦਾ ਹੈ ਜਾਣ ਦਾ।
ਸਵੇਰੇ ਹੀ ਚੱਲਦੇ ਆ, ਭਾਜੀ ਸਵੇਰੇ ਹੀ ਚੱਲਦੇ ਆ। ਕਿਉਂਕਿ ਇੱਕ -ਦੋ ਦਿਨ ਦੇਖੋ ਐਮ ਸੀ ਦੀ ਤੁਸੀਂ ਐਮ ਸੀ ਦੇ ਘਰ ਦੇ ਬਾਹਰ ਜਾ ਕੇ ਵੇਖ ਲਓ ਇੰਨਾ ਗੰਦ ਹੈਗਾ। ਉਹ ਆਪਣੇ ਘਰ ਦੇ ਬਾਹਰ ਦੇ ਇੰਨੀ ਸਫ਼ਾਈ ਕਰਾਈ ਰੱਖਦਾ ਹਨਾ। ਜਿਹੜੇ ਸਫਾਈ ਕਰ ਵਿਚਾਰੀ ਨੇ। ਜਿਹੜੇ ਇਹ ਰੋਜ਼ ਆਉਂਦੇ ਨੇ ਇਹਨਾਂ ਨੂੰ ਜਿਹੜਾ ਕੁਝ ਕਹਿ ਦੋ ਤਾਂ ਇਹਨਾਂ ਦੇ ਮੂੰਹ ਚੜ੍ਹ ਜਾਂਦੇ ਨੇ।
ਹਾਂ, ਫੇਰ ਹ ਮੈਨੂੰ ਲੱਗਦਾ ਇਸ ਵਾਰੀ ਵੀ ਕਿਸੇ ਨੇ ਕੋਈ ਕੁੱਝ ਕਿਹਾ ਹੋਣਾ ਉਹ ਕੇ ਇਹਨਾਂ ਨੇ ਮੂੰਹ ਫੈਲਾ ਕੇਰ ਆ ਹੀ ਨਹੀਂ ਰਹੇ ਨੇ। ਇਸ ਕਰਕੇ ਹੀ
ਹਾਂ, ਆ ਹਰ ਦੂਜੇ ਦਿਨ ਤੇ ਹੜਤਾਲਾਂ ਦੇ ਬਹਿ ਜਾਂਦੇ ਨੇ। ਇਹਨਾਂ ਨੂੰ ਹੋਰ ਕੋਈ ਕੰਮ ਐਡੀ ਤਨਖਾਹਾਂ ਲੈ ਰਹੇ ਨੇ।
ਮੇਰੇ ਕੋਲ ਸਫ਼ਾਈ ਵਾਲੇ ਬੰਦੇ ਦਾ ਵੀ ਫੋਨ ਨੰਬਰ ਹੈਗਾ। ਮੈਂ ਉਹਨੂੰ ਵੀ ਇੱਕ ਵਾਰੀ ਗੱਲ ਕਰਕੇ ਵੇਖਦਾ ਬਈ ਕੀ ਕੁੱਝ ਸਮੱਸਿਆ ਹੈਗੀ।
ਹਾਂ, ਉਹਨੂੰ ਪੁੱਛੋਗੀ ਭਾਜੀ ਕਿਉਂ ਨਹੀਂ ਆ ਰਹੇ ਤੁਸੀਂ ਬਈ, ਜਾਂ ਤੇ ਤੁਸੀਂ ਆ ਲੈ ਕੇ ਜਾਓ। ਸਵੱਛ ਭਾਰਤ ਵਾਲਾ ਵੀ ਪਹਿਲੇ ਰੋਜ਼ ਆਉਂਦਾ ਸੀ। ਫਿਰ ਇੱਕ ਦਿਨ ਛੱਡ ਕੇ ਆਉਣ ਲੱਗ ਪੈਆ। ਹੁਣ ਤਾਂ ਤਿੰਨ- ਤਿੰਨ ਦਿਨ ਹੋ ਗਏ ਇੰਨਾ ਕੂੜਾ ਪਿਆ ਹੋਇਆ।
ਨਹੀਂ, ਪਹਿਲਾਂ ਤੇ ਸੱਤ ਵਜੇ ਆਉਂਦਾ ਸੀ। ਫੇਰ ਉਸ ਤੋਂ ਬਾਅਦ ਇਹਨੇ ਹੋਰ ਕੀਤਾ ਅੱਠ ਵਜੇ ਫੇਰ ਉਸ ਤੋਂ ਬਾਅਦ ਨੌ ਉਸ ਤੋਂ ਬਾਅਦ ਆ ਹੀ ਨੀ ਰਿਹਾ ਹੁਣ ਤੇ।
ਹਾਂ, ਹੁਣ ਤੇ ਆ ਹੀ ਨਹੀਂ ਰਿਹਾ। ਅਸੀਂ ਤੇ ਹਨ ਨਾ ਬਾਹਰਲਾ ਬੰਦਾ ਵੀ ਲਾਆ ਸੀ ਮਤਲਬ ਜਿਹੜਾ ਨਾ ਸਰਕਾਰੀ ਤੋਂ ਇਲਾਵਾ ਵੀ ਅਸੀਂ ਬੰਦਾ ਲਾਇਆ ਸੀ। ਉਹਨੂੰ ਵੀ ਆਪਾਂ ਸੌ ਰੁਪਏ ਦਿੰਦੇ ਸੀ ਮਹੀਨੇ ਦੇ। ਕਿ ਤੂੰ ਲੈ ਜਾ ਹੈਂ ਹੁਣ ਦੇਖੋ ਹੁਣ ਕਿੰਨੇ ਕੁ ਦੇ ਦਾਂਗੇ। ਉਹਨੂੰ ਹੁਣ ਅਸੀਂ ਨਾਲ ਹੀ ਸਾਫ਼ ਕਰਨ ਦੇ ਵੀ ਪੈਸੇ ਦੇਈਏ ਉਹਨੂੰ। ਇਹਨਾਂ ਦੀ ਸਰਕਾਰੀ ਵਾਲਿਆਂ ਦੀ ਤੇ ਇਨੀਆਂ- ਇਨੀਆਂ ਤਨਖਾਹਾਂ ਨੇ।
ਹਾਂ। ਜਦੋਂ ਬਿਨਾਂ ਬਗੈਰ ਪੈਸੇ ਤੋਂ ਸਰਕਾਰੀ ਕੰਮ ਹੋ ਰਿਹਾ ਤੇ ਪੈਸੇ ਦੇ ਕੇ ਕੰਮ ਕਿਉਂ ਕਰਾਉਣਾ ਕਿਸੇ ਤੋਂ।
ਅਸੀਂ ਪਿੱਛੇ ਵੀ ਇਨਾ ਇੰਨਾ ਕੂੜਾ ਚਕਵਾਇਆ ਪਲਾਟ ਸਾਡੇ ਨਾਲ ਵਾਲੇ ਪਲਾਟ ਚ ਇੰਨਾ ਕੂੜਾ ਸੀਗਾ। ਲੋਕੀ ਕੀ ਕਰਦੇ ਨੇ ਆਪਣੇ ਸਾਰੇ ਡਸਟਬਿਨ ਉੱਥੇ ਛੱਡ ਜਾਂਦੇ ਨੇ।
ਨਾਲੇ ਪਤਾ ਕੀ ਜਦੋਂ ਏ ਹੋਵੇ ਨਾ ਇਹਦੇ ਕਰਕੇ ਮੱਖੀਆਂ ਤੇ ਮੱਛਰ ਵੀ ਆਂਦੇ ਨੇ ਘਰ ਦੇ ਵਿੱਚ ਵੀ
ਔ ਔਰ ਅੱਗੇ ਫਿਰ ਬਿਮਾਰੀਆਂ ਵੀ ਤੇ ਫੈਲਦੀਆਂ ਡੇਂਗੂ ਹੋ ਜਾਂਦਾ ਮਲੇਰੀਆਂ ਹੋ ਜਾਂਦੇ ਲੋਕਾਂ ਨੂੰ।
ਤੇ ਚੱਲਦੇ ਹਾਂ ਆਪਾਂ, ਤੇ ਜੇਕਰ ਉਹਨਾਂ ਨੇ ਮੈਂ ਇੱਕ ਵਾਰੀ ਬੰਦੇ ਨੂੰ ਕੋਈ ਪੁੱਛ ਲੈਂਦਾ ਜੇ ਉਹਨੇ ਕੋਈ ਦੱਸੀ ਸਮੱਸਿਆ। ਤੇ ਆਪਾਂ ਚੱਲਦੇ ਹਾਂ ਨਗਰ ਨਿਗਮ ਤੇ। ਜੇ ਨਗਰ ਨਿਗਮ ਸਾਡ ਨਾ ਹੋਇਆ ਫੇਰ ਅਸੀਂ ਚੱਲਾਂਗੇ ਐਮ ਸੀ ਕੋਲ ਉਹਨੂੰ ਦੱਸਾਂਗੇ। ਦਰਖਾਸਤ ਵੀ ਲਿਖ ਕੇ ਲੈ ਕੇ ਜਾਵਾਂਗੇ ਪਰਚੀ ਉਹਦੇ ਕੋਲ ਕਿ ਬਈ ਏਦਾਂ- ਏਦਾਂ ਦੀ ਸਾਡੀ ਸਮੱਸਿਆ ਹੈਗੀ। ਪਹਿਲਾਂ ਇਹ ਸੱਤ ਵਜੇ ਆਉਂਦਾ ਸੀ। ਉਸ ਤੋਂ ਬਾਅਦ ਫਿਰ ਅੱਠ ਹੋਇਆ। ਅੱਠ ਤੋਂ ਬਾਅਦ ਨੌ। ਉਸ ਤੋਂ ਬਾਅਦ ਉਹਨੇ ਆਉਣਾ ਹੀ ਬੰਦ ਕਰਤਾ।
ਬਿਲਕੁਲ, ਹਾਂਜੀ। ਚੌਥਾ ਦਿਨ ਹੈਗਾ ਅੱਜ ਤਾਂ ਹੀ ਮੈਂ ਤੁਹਾਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਦਾ ਨਾ, ਭਾਜੀ ਨੂੰ ਪੁੱਛ ਕਿਉਂਕਿ ਐਮ ਸੀ ਵੀ ਤੁਹਾਡਾ ਜਾਣਕਾਰ ਹੈ। ਤੁਹਾਡੇ ਮਹੱਲੇ ਦਾ ਹੀ ਹੈ ਨਾ। ਤੇ ਮੈਂ ਤੇ, ਪਰਸੋਂ ਚ' ਉਦੋਂ ਦੀ ਵੋਟੀ ਮਿਲੀ ਵੀ ਸੀਗੀ ਐਮ ਸੀ ਦੀ। ਤਾਂ ਵੀ ਮੈਂ ਕਿਹਾ ਸੀ ਮੈਂ ਤਾਂ ਵੀਰ ਜੀ ਨੂੰ ਕਿਹੋ ਬਈ ਇਹ ਸਫ਼ਾਈ ਸਫ਼ੂਈ ਦਾ ਥੋੜ੍ਹਾ ਜਿਹਾ ਵੇਖੋ ਹੈਂ ਪਹਿਲੇ ਦੇ ਜਦੋਂ ਵੋਟਾਂ ਦਾ ਟਾਈਮ ਹੁੰਦਾ ਅਸੀਂ ਇਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਵੋਟਾਂ ਤੋਂ ਬਾਅਦ ਕੁਛ ਕਰਦੇ ਵੀ ਨੀ ਐ।
ਵੋਟਾਂ ਮੰਗਣ ਜਦੋਂ ਆਉਂਦੇ ਨੇ ਤਾਂ ਤਾਂ ਇਹ ਕਹਿੰਦੇ ਨੇ ਬਈ ਅਸੀਂ ਇਹ ਵੀ ਕਰ ਦਾਂਗੇ ਉਹ ਵੀ ਕਰ ਉਹ ਤੋਂ ਬਾਅਦ ਇਹ ਫੋਨ ਵੀ ਨੀ ਚੱਕ ਕੇ ਰਾਜੀ ਹੁਣ ਚਾਰ ਦਿਨ ਪਹਿਲਾਂ ਮੈਂ ਘਰੋਂ ਬਾਹਰ ਗਿਆ ਹੋਇਆ ਸੀ ਮੈਂ ਤਾਂ ਮੇਰੀ ਵੋਟੀ ਨੇ ਦੱਸਿਆ ਬਈ ਏਦਾਂ ਏਦਾਂ ਕਰਕੇ ਆਇਆ ਨਹੀਂ ਇੱਕ ਦਿਨ ਮੈਨੂੰ ਲੱਗਿਆ ਕਿਤੇ ਲੇਟ ਆਂਦਾ ਹੋਣਾ। ਕਿਉਂਕਿ ਓਮੇ ਉਹਨੇ ਟਾਈਮ ਸ਼ਿਫਟ ਕਰਕੇ ਨੌ ਵਜੇ ਦਾ ਕਰਤਾ ਸੀ ਮੈਨੂੰ ਲੱਗਿਆ ਕਿਤੇ ਨੌ ਵਜੇ ਆਏਗਾ। ਤੇ ਮੈਂ ਉਹ ਤੋਂ ਬਾਹਰ ਸੀਗਾ ਤੇ ਮੈਂ ਚਾਰ ਦਿਨਾਂ ਬਾਅਦ ਅੱਜ ਘਰੇ ਆਇਆ ਤੇ ਵੋਟੀ ਕਹਿੰਦੀ ਬਈ ਏਦਾਂ ਗੰਦ ਸੁੱਟਿਆ ਹੋਇਆ। ਇਹਨਾਂ ਨੇ ਸਫ਼ਾਈ ਨੀ ਕੀਤੀ ਮੈਂ ਕਿਹਾ ਤੂੰ ਵੇਟ ਇੱਕ ਵਾਰੀ ਕੀ ਪਤਾ ਦੂਜੀ ਗਲੀ ਤੇ ਆਇਆ ਹੋਰ ਉਹ ਦੂਜੀ ਗਲੀ ਚ ਵੀ ਨੀ ਆਇਆ।
ਨਾ ਭਾਜੀ ਚਾਰ ਦਿਨ ਹੋ ਗਏ ਕਿੱਧਰੇ ਵੀ ਨਹੀਂ ਆਇਆ। ਬਲਕਿ ਮੈਂ ਤੇ ਪਰਸੋਂ ਪੂਰਾ ਪ ਆਪਣਾ ਪੋਲੀਥੀਨ ਜਿਹਾ ਭਰ ਕੇ ਜਿਹੜੀ ਕਾਲੀ ਜਿਹੀ ਪੰਨੀਆਂ ਜੀ ਐ। ਉਹ ਭਰ ਕੇ ਕਿਉਂਕਿ ਮੇਰੀ ਤੇ ਕੁੜੀ ਦੇ ਡਾਈਪਰ ਡੁਪਰ ਵੀ ਹੋ ਜਾਂਦੇ ਇੰਨੀ ਸਮੈਲ ਹੋ ਜਾਂਦੀ ਐ ਫਿਰ।
ਨਾਲੇ ਪਤਾ ਕੀ ਅੱਗੇ ਰੋਡ ਨਾਲੀਆਂ ਸੀ ਗਈਆਂ ਉਵੇ ਤੋੜ ਤੀਆਂ ਇਹਨਾਂ ਨੇ
ਤੁਸੀਂ ਜਾ ਕੇ ਵੇਖੋ ਜਿਹੜੇ ਚੌਕ ਵਾਲਾ ਚੌਂਕ ਵਾਲੇ ਡਸਟਬਿਨ ਇਨਾ ਉੱਪਰ ਤੱਕ ਭਰਿਆ ਹੋਇਆ। ਜਿਹੜਾ ਚੌਂਕ ਚ ਡਸਟਬਿਨ ਲੱਗਿਆ ਹੋਇਆ ਨਾ ਉਹ ਇੰਨਾ ਭਰਿਆ ਹੋਇਆ। ਬਈ ਉਹ ਵੀ ਨਹੀਂ ਚੱਕ ਕੇ ਲੈ ਕੇ ਜਾ ਰਹੇ। ਗਲੀਆਂ ਦਾ ਤਾਂ ਕੀ ਲੈ ਕੇ ਜਾਣਗੇ ਬਈ ਤੁਸੀਂ ਪੂਰੇ ਮਹੱਲੇ ਦਾ ਹੀ ਪੂਰਾ ਬੇੜਾਗਰ ਕੀਤਾ ਹੋਇਆ।
ਨਾ ਵੱਡੀ ਗੱਡੀ ਲੈ ਕੇ
ਉਹ ਤੇ ਨਗਰ ਨਿਗਮ ਆ ਜਾਣਗੇ ਨਾ ਵੱਡੀ ਗੱਡੀ ਲੈ ਕੇ ਉਹਦੇ ਵਿੱਚ ਡਸ਼ਟਵੀਨ ਦਾ ਕੂੜਾ ਪਾ ਕੇ ਤੇ ਉਹ ਲੈ ਕੇ ਜਾਵੇ ਉਹ ਵੀ ਨੀ ਆ ਰਹੀ।
ਹਾਂਜੀ-ਹਾਂਜੀ,
ਉਹ ਵੀ ਨਹੀਂ ਆ ਰਹੇ ਨੇ ਵੱਡੀ ਗੱਡੀ ਆਲੇ।
ਵੀ ਨੀ ਐ ਉਹ ਵੱ ਗੱਡੀ ਵਾਲਾ ਵੀ ਨਹੀਂ ਆ ਉਹ ਜਿਹੜਾ ਸਵੱਛ ਭਾਰਤ ਵਾਲਾ ਆਂਦਾ ਉਹ ਵੀ ਨਹੀਂ ਆ ਰਿਹਾ। ਤਾਂਹੀ ਤੇ ਮੈਂ ਕਹਿ ਰਹੀ ਆਂ, ਨਾ ਉਹ ਆ ਰਿਹਾ, ਔਰ ਜਿਹੜਾ ਕੱਲ ਬੰਦਾ ਆਇਆ ਸੀ, ਉਹ ਨਾਲੀਆਂ'ਚੋਂ ਗੰਦ ਕੱਢਕੇ ਉਹ ਕਾਲਾ-ਕਾਲਾ ਜਾਂ ਗੰਦ ਕੱਢਕੇ ਉਹ ਬਾਹਰ ਰੱਖ ਗਿਆ ਹੈ। ਉਹ ਚੱਕਣ ਦਾ ਟਾਈਮ ਹੈ ਨਾ, ਉਹ ਚੱਕ ਕੇ ਲੈਕੇ ਨਹੀ ਗਿਆ, ਉਹੀ ਸਾਰਾ ਪੈਗਿਆ ਖਲਾਰਾ, ਗਲੀ'ਚ ਹੋਰ ਖਾਲਾ
ਕੀਤਾ ਸੀ ਐਮਸੀ ਭਾਜੀ ਹੋਰਾ ਨੂੰ, ਕਿ ਮੈਂ ਕਿਹਾ ਉਹ ਕਰਾਦੋ ਤੇ ਉਹ ਕਹਿੰਦੇ ਮੈਂ ਬਾਹਰ ਆਇਆ ਕਿਤੇ ਮੀਟਿੰਗ ਤੇ ਮੈਂ ਬਾਅਦ ਚੋਂ ਕੋਲ ਕਰਨਾ। ਬਾਅਦ ਚੋਂ ਕੋਲ ਉਹਨਾਂ ਦੀ ਹਲੇੇ ਤੱਕ ਕੋਲ ਹੀ ਨੀ ਆਈ। ਮੈਂ ਕੋਲ ਕਰਨਾ ਤੇ ਕੋਲ ਨੀ ਚੱਕ ਕੇ ਰਾਜੀ।
ਨਾ-ਨਾ ਫੋਨ ਤੇ ਚੱਕਦੇ ਹੀ ਨਹੀਂ ਹੈ। ਇਹਨਾਂ ਕੋਲ ਜਾਓ ਇੱਕ ਵਾਰੀ ਤਾਂ ਆਪਾਂ ਛੇ ਗਏ ਵੀ ਸੀ ਤਾਂ ਉਹਦੀ ਵੋਟੀ ਨੇ ਬਾਹਰੋਂ ਹੀ ਕਹਤਾ ਹਲੇ ਤਾਂ ਹੈ ਨਹੀਂ ਮੀਟਿੰਗ ਚ ਗਏ ਹੋਏ ਨੇ। ਫੇਰ ਮੈਂ ਕਿਹਾ ਕੰਮ ਤੇ ਕਰਾ ਦੋ ਜਦ ਤੁਹਾਡੇ ਵੋਟਾਂ ਦਾ ਟਾਈਮ ਹੁੰਦਾ ਤਾਂ ਤੇ ਤੁਸੀਂ ਘਰ-ਘਰ ਵੜ ਜਾਂਦੇ ਹੋ ਜਾ ਕੇ।
ਹੁਣ ਪਤਾ ਕੀ ਹੁਣ ਇੱਕ ਵਾਰੀ ਆਪਾਂ ਚੱਲਦੇ ਹਾਂ ਨਗਰ ਨਿਗਮ ਜੇ ਜੇ ਸਾਡਾ ਕੰਮ ਉੱਥੇ ਹੋ ਗਿਆ ਤੇ ਠੀਕ ਨਹੀਂ ਹੋਇਆ ਤੇ ਘੱਟੋ ਘੱਟ ਇਹ ਇਹ ਤਾਂ ਨਹੀਂ ਕਹਿਣਗੇ ਬਈ ਤੁਸੀਂ ਨਗਰ ਨਿਗਮ ਕਿਉਂ ਨੀ ਗਏ ਸੀ ਸਿੱਧਾਂ ਮੇਰੇ ਕੋਲ ਕਿਉਂ ਆਏ ਆਪਾਂ ਅਹ ਤਰੀਕੇ ਨਾਲ ਚੱਲਦੇ ਆ ਜਿਵੇਂ। ਕੰਮ ਹੁੰਦੇ ਨਾ, ਉਵੇ ਤਰੀਕੇ ਨਾਲ ਕਰਦੇ ਆ ਤਾਂ ਕਿ ਕੱਲ੍ਹ ਨੂੰ ਇਹ ਸਾਡੇ ਸਿਰ ਤੇ ਨਾ ਪਾ ਸਕੇ ਬਈ ਤੁਸੀ ਨੀ ਗਏ। ਤੇ ਤੁਸੀ ਸਿੱਧਾ ਇੱਧਰ ਕਿਉ ਆ ਗਏ।
ਨਹੀਂ-ਨਹੀਂ ਠੀਕ ਕਹਿ ਰਹੇਓ। ਆਪਾਂ ਨਾ ਦਰਖਾਸਤ ਲਿਖ ਲੈਂਦੇ ਹਾਂ। ਸ਼ਾਮੀ ਆਕੇ ਨਾ ਇੱਕ ਜਗ੍ਹਾ ਬਹਿ ਜਾਂਦੇ ਹਾਂ ਕਿਸੇ ਦੇ ਘਰ ਕਿਸੇ ਤੁਸੀਂ ਸਾਡੇ ਘਰ ਆ ਜਾਓ ਨਹੀਂ ਤੇ ਗੁਆਂਢੀਆਂ ਦੇ ਬਹਿ ਜਾਂਦੇ ਆ ਸਾਰੇ ਮਿਲ ਕੇ ਨਾ। ਤੇ ਬਹਿ ਜਾਂਨੇ ਆ, ਗੱਲ ਕਰ ਲੈਂਨੇ ਆਂ।
ਜਾਂਦੇ ਆ ਨਾ, ਉਹਨਾਂ ਦੇ ਹਸਬੈਂਡ ਨਾਲ ਆਲੇ ਭੈਣ ਜੀ ਜਿਹੜੇ ਹੈਗੇ ਨੇ, ਉਹਨਾਂ ਦੇ ਘਰ ਚੱਲ ਜਾਂਨੇ ਆ, ਤੇ ਓਹਨਾਂ ਦੇ
ਠੀਕ ਹੈ ਉਹਨਾਂ ਦੇ ਘਰ ਚੱਲਦੇ ਆਂ, ਫਿਰ ਸ਼ਾਮੀ ਤੁਸੀਂ ਆਪਾਂ ਪੰਜ ਕੁ ਵਜੇ ਮਿਲਦੇ ਹਾਂ। ਥੇ ਠੀਕ ਹੈ ਨਾ। ਪੰਜ ਕੁ ਵਜੇ ਉੱਥੇ ਮਿਲ ਕੇ ਕਿ ਸਾਰੀ ਗੱਲ ਕਰ ਲੈਂਦੇ ਆ। ਇੱਕ ਪਰਚੀ ਤੇ ਸਾਰੀ ਦਰਖਾਸਤ ਲਿਖ ਲਾਂਗੇ। ਫਿਰ ਸਵੇਰੇ ਟਾਈਮ ਲੈ ਲਾਂਗੇ ਕਿੰਨੇ ਕੁ ਵਜੇ ਜਾਣਾ ਫਿਰ ਸਾਰੇ ਮਿਲ ਕੇ ਚੱਲਦੇ ਆ।
ਮੇਰੇ ਖਿਆਲ ਓਹ ਨਗਰ ਨਿਗਮ ਦਸ ਵਜੇ ਖੁਲਦਾ ਹੋਣਾ।
ਬਸ ਦਸ ਵਜੇ ਜਦ ਵੀ ਖੁੱਲੇਗਾ ਅਸੀਂ ਪਹਿਲੇ ਹੀ ਚਲੇ ਜਾਂਗੇ ਨਾ। ਪੰਜ ਕੁ ਮਿੰਟ ਪਹਿਲਾਂ ਚਲੇ ਜਾਗੇ ਕੀ ਖੁੱਲਦੇ ਸਾਰੀ ਆ ਸਾਡੀ ਗੱਲਬਾਤ ਹੋਜੇ।
ਹਾਂਜੀ-ਹਾਂਜੀ ਸਾਡਾ, ਸ ਸਾਡਾ ਹੀ ਸਭ ਤੋਂ ਪਹਿਲਾਂ ਸੁਣਵਾਈ ਹੋਏ।
ਹਾਂਜੀ-ਹਾਂਜੀ ਭਾਜੀ। ਹਾਂਜੀ-ਹਾਂਜੀ ਠੀਕ ਐ ਭਾਜੀ ਫਿਰ ਸ਼ਾਮੀ ਮਿਲਦੇ ਆ ਪੰਜ ਕੁ ਵਜੇ ਨਾ ਤੁਸੀਂ ਭੈਣ ਜੀ ਨੂੰ ਵੀ ਲਿਆਇਓ, ਮੈਂ ਵੀ ਇਹਨਾਂ ਨੂੰ ਲਿਆਵਾਂਗੀ, ਠੀਕ ਹੈ। ਹੋਰ ਬੱਚੇ ਠੀਕ ਨੇ ਸਭ ਭੈਣ ਜੀ ਠੀਕ ਨੇ?
ਹਾਂ ਭੈਣ ਜੀ ਠੀਕ ਹੈਗੇ ਨੇ ਬਸ ਡਾਕਟਰ ਤੋਂ ਦਵਾਈ ਚੱਲਦੀ ਆ ਥੋੜ੍ਹੀ ਜਹੀ
ਕੀ ਹੋ ਗਿਆ ਦਵਾਈ ਚਲਦੀ ਕੀ ਹੋ ਗਿਆ? ਅੱਛਾ-ਅੱਛਾ। ਚਲੋ ਕੋਈ ਨੀ ਫਿਰ ਸ਼ਾਮੀ ਮਿਲਦੇ ਆ ਭਾਜੀ ਠੀਕ ਹੈ, ਸਤਿ ਸ਼੍ਰੀ ਅਕਾਲ ਜੀ।